ਹੈਲੋ
ਹੈਲੋ, ਸਸਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ, ਸਸਰੀ ਅਕਾਲ ਜੀ।
ਹੈਲੋ
ਹੈਲੋ ਅਵਾਜ਼ ਨੀ ਆ ਰਹੀ ਮੇਰੀ
ਹੈਲੋ
ਹੈਲੋ ਅਵਾਜ਼ ਨੀ ਆ ਰਹੀ
ਆਵਾਜ਼ ਬਹੁਤ ਘੱਟ ਆ ਰਹੀ ਐ ਤੁਹਾਡੀ।
ਅੱਛਾ, ਆਵਾਜ਼ ਘੱਟ ਆ ਰਹੀ ਪਤਾ ਨੀ, ਉਹ ਮੀਂਹ-ਮੂੰਹ ਪਿਆ ਨਾ ਕਿਤੇ ਨੈਟਵਰਕ ਦੀ ਪ੍ਰੋਬਲਮ ਨਾ ਹੋਵੇ ਕਿਤੇ। ਇੱਕ ਮਿੰਟ ਮੈਂ ਨਾ ਬਾਹਰ ਆਨੀਂ ਆ ਜਰਾ ਹੈਲੋ
ਹਾਂਜੀ ਹੁਨ ਆਈ ਏ ਮਾੜੀ ਜੀ ਹਾਂ
ਹੂਨ ਆਈ ਏ, ਹਾਂ ਮੈਂ ਬਾਹਰ ਆਈ ਨਾ ਅੱਜ ਮੀਂਹ ਪਿਆ ਹਾਂਜੀ ਸਸਰੀ ਅਕਾਲ, ਸਸਰੀ ਅਕਾਲ ਹੋਰ ਠੀਕ ਓ ਸਾਰੇ
ਹੋਰ ਠੀਕ- ਠਾਕ
ਹਾਂਜੀ-ਹਾਂਜੀ ਸ਼ੁਕਰ ਐ, ਸ਼ੁਕਰ ਐ ਪ੍ਰਮਾਤਮਾ ਦਾ
ਹੈਲੋ
ਹਾਂਜੀ, ਹੈਲੋ ਆਈ ਨੀ ਅਵਾਜ਼ ਹੈਲੋ ਆ ਰਹੀ ਅਵਾਜ਼
ਪੈਣ ਜੀ ਵਾਜ਼ ਬਹੁਤ ਹੀ ਘੱਟ ਆ ਰਹੀ ਆ, ਬਹੁਤ ਸਲੋ ਆ ਰਹੀ ਏ
ਅੱਛਾ, ਮੈ ਤਾਂ ਹੁਨ ਬਾਹਰ ਵੀ ਆਗੀ ਹਾਂ ਸਗੋਂ, ਇੱਕ ਮਿੰਟ ਰੁਕ ਉਹ ਵੇਖਦੀ ਆ, ਫਿਰ ਉਹਦੀ ਨੀ ਸੁਨਾਈ ਦਿੰਦੀ ਹੈਲੋ
ਹਾਂ ਹੁਨ ਆਈ ਏ, ਹੁਨ ਆਈ ਏ।
ਹੁਨ ਆਈ ਐ ਵਾਜ਼
ਹਾਂ, ਹੁਨ ਆਈ ਏ
ਅੱਛਾ -ਅੱਛਾ ਬੜੇ ਦਿਨਾਂ ਬਾਅਦ ਕਿਤੇ ਜਾ ਕੇ, ਅੱਜ ਮੀਂਹ ਪਿਆ ਵਾਂ ਤੇ, ਸ਼ੁਕਰ ਕੀਤਾ ਕੀਤਾ ਥੋੜ੍ਹਾ ਠੰਡਕਾ ਹੋਇਆ ਹਾਂ ਉਹੀ ਤੇ ਕਹਿ ਰਹੀ ਆ, ਤਾਂ ਹੀ ਨੈਟਵਰਕ ਦੀ ਅੱਜ ਹੋ ਗਈ ਨਾ ਪ੍ਰੋਬਲਮ
ਅੱਛਾ -ਅੱਛਾ।
ਤੇ ਮੈਂ ਹੁਣ ਗਲੀ ਚ' ਆ ਗਈ, ਮੈਂ ਕਿਹਾ ਗਲੀ ਚ' ਆ ਕੇ ਗੱਲ ਕਰਦੀ
ਅੱਛਾ, ਸਾਡੇ ਇੱਧਰ ਤੇ ਬਹੁਤ ਗਰਮੀ ਹੋਈ ਪਈ ਹੈ, ਬਹੁਤ ਹੀ ਜ਼ਿਆਦਾ। ਕੋਈ ਮੀਂਹ -ਮੂਹ ਨੀ ਪਿਆ?
ਪੜਾਸ ਸੀ, ਬੜੀ ਗਰਮੀ ਸੀਗੀ, ਅੱਜ ਜਾ ਕੇ ਮਾੜੀਆਂ ਦੋ ਚਾਰ ਛਿੱਟ ਟ ਪਈਆਂ ਨੇ, ਤੇ ਖੁੱਲ ਕੇ ਵੀ ਨੀ ਪਿਆ, ਬਸ ਏਦਾਂ ਹੀ ਆ ਮਾੜਾ ਮੋਟਾ ਹੀ। ਹੁਅ ਉਹ ਇੱਕ ਦਮ ਹਨੇਰੀ ਜਿਹੀ ਆਈ ਨਾ, ਔਹ ਨੇਰੀ ਕਰਕੇ ਉਹ ਫਿਰ ਨੈਟਵਰਕ ਦੀ ਦਿੱਕਤ ਤਾਂ ਪ੍ਰੋਬਲਮ ਹੋ ਗਈ ਏ ਹਮ।
ਹੋਰ ਘਰ ਪਰਿਵਾਰ ਸਭ ਠੀਕ ਆ, ਭਾਜੀ ਠੀਕ ਨੇ?
ਹਾਂਜੀ- ਹਾਂਜੀ ਸਭ ਠੀਕ।
ਅੱਛਾ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ? ਮੈਂ ਕਿਹਾ ਤੁਸੀਂ ਉਸ ਦਿਨ ਮੈਨੂੰ ਕਿਟੀ ਪਾਰਟੀ ਤੇ ਮਿਲੇ ਸੀ। ਤੇ ਤੁਸੀਂ ਉਹ ਸੂਟ ਪਾਇਆ ਹੋਇਆ ਸੀ ਜਿਹੜਾ ਤੇ ਉਹ ਬੋ, ਤੁਸੀਂ ਕਿੱਥੋਂ ਸਟਿਚ ਕਰਵਾਇਆ ਸੀ।
ਅੱਛਾ ਮੈਂ, ਮੈਂ ਤੇ ਇਹ ਸਪਨਾ ਹੈਗੀ ਬੁਟੀਕ ਤੇ ਉਹਦੇ ਕੋਅ ਕਰਵਾਨੀ ਆ ਮੈਂ ਤਾਂ।
ਹਾਂਜੀ ਨਹੀਂ ਜਿਹਦਾ ਮਤਲਬ ਸਿੰਪਲ ਤੇ ਨੀ ਸੀ ਉਹ ਬਹੁਤ ਸੋਹਣਾ ਉਹਦਾ ਗਲੇ ਦਾ ਡਿਜਾਇਨ ਵਗੈਰਾ ਬਹੁਤ ਸੋਹਣਾ ਲੱਗ ਰਿਹਾ ਸੀ। ਤੇ ਮਤਲਬ ਉਹਨੂੰ ਜਿਦਾਂ ਤੁਸੀਂ ਆਪਣਾ ਡਿਜ਼ਾਇਨ ਦਿਖਾਇਆ ਸੀ। ਜਾਂ ਉਹਨੇਂ ਆਪਣੇ ਆਪ ਹੀ ਕੀਤਾ ਸੀ।
ਨਹੀਂ, ਨਹੀਂ ਉਹ ਨਾ ਆਪਣੇ ਆਪ ਹੀ ਮਤਲਬ ਕਿ ਡਿਜ਼ਾਇਨ ਵਗੈਰਾ ਨਾ ਆਪੇ ਪਾ ਲੈਂਦੀ ਮੈਨੂੰ ਉਹਦੇ ਤੇ ਨਾ ਪੂਰਾ ਨਾ ਵਿਸ਼ਵਾਸ ਹੈਗਾ ਵਾ
ਜਿਵੇਂ ਮੈਂ ਉਹਨੂੰ ਨਾ ਸੂਟ ਦੇ ਆਈ ਸੀ ਠੀਕ ਹੈ, ਤੇ ਆਪਣਾ ਨਾਪ ਦੇ ਦਿੱਤਾ। ਤੇ ਅੱਗੋਂ ਫੇਰ ਕਹਿੰਦੀ ਜੀ ਕਿੱਦਾਂ ਦਾ ਸਮਾਨਣਾ ਵੈਂ, ਮੈਂ ਕਿਹਾ ਵੇਖਲਾ ਮੈਂ ਜਾਣਾ ਹੀ ਮਤਲਬ ਪਾਰਟੀ ਤੇ
ਹਾਂਜੀ- ਹਾਂਜੀ।
ਤੇ ਮੈਂ ਕਿਹਾ ਮੈਂ ਕਿੱਟੀ ਵੀ ਅਟੈਂਡ ਕਰਦੀ ਹਾਂ, ਤੇ ਕੋਈ ਮੈਂ ਕਿਹਾ ਇਹੋ ਜਿ ਅੱਛਾ ਡਿਜ਼ਾਇਨ ਪਾ ਰਿ ਮੇਰਾ ਕਿੰਟੀ 'ਤੇ ਵੀ ਸਹੀ ਲੱਗੇ ਅਤੇ ਮਤਲਬ ਕਿ ਹਾਂ
ਨਹੀਂ ਬਹੁਤ ਸੋਹਣਾ ਲੱਗ ਰਿਹਾ ਸੀ, ਕਲਰ ਵੀ ਬਹੁਤ ਫਬ ਰਿਹਾ ਸੀ।
ਹਾਂ, ਤੇ ਉਹਨੇ ਮੈਨੂੰ ਦੋ ਚਾਰ ਡਿਜ਼ਾਇਨ ਵਹਾਏ ਵੀ ਓਥੇ। ਤੇ ਮੈਂ ਕਿਹਾ ਨਹੀਂ ਮੈਨੂੰ ਤੇਰੇ ਤੇ ਵਿਸ਼ਵਾਸ ਆ, ਪਰ ਤੂੰ ਇਹ ਧਿਆਨ ਰੱਖੀ ਕਿ ਮੇਰੇ ਤੇ ਜੱਚ ਜਾਵੇ ਜਿਹੜਾ ਕਪ ਮਤਲਬ ਕਿ ਡਿਜਾਇਨ ਹਾਂ ਤੇ ਉਹ ਕਹਿੰਦੀ ਜਦੋਂ ਤੁਸੀਂ ਚਿੰਤਾ ਨਾ ਕਰੋ।
ਅੱਜ -ਕੱਲ ਚੱਲ ਰਿਹਾ ਖੁੱਲੀਆਂ- ਖੁੱਲੀਆਂ ਬਹੁਤ ਸੋਹੀਆਂ ਲੱਗਦੀਆਂ ਸੀ, ਜਿੱਦਾਂ ਫਰਿਲ ਵਾਲੀਆਂ ਅੱਜ- ਕੱਲ ਫੈਸ਼ਨ ਆ ਗਿਆ ਨਾ ਉਲ ਤਾਂ ਮੈਂ ਦੇਖ ਦੇਖਿਆ ਮੈਂ ਨਾ ਇਹ ਦੇਖਿਆ ਸੀ, ਔਨਲਾਈਨ ਕਿਸੇ ਨੂੰ ਪਾਇਆ ਹੋਇਆ। ਤੇ ਮੈਂ ਸੋਚ ਰਹੀ ਸੀ ਕਿ ਇਹ ਸਟਿਚ ਕਰਾਵਾਂਗੀ, ਫੇਰ ਉਹ ਬਾਈ ਚਾਂਸ ਮੈਂ ਤੁਹਾਨੂੰ ਕਿੱਟੀ 'ਤੇ ਦੇਖਿਆ, ਤੇ ਤੁਹਾਡਾ ਦੇਖਿਆ ਮੈਨੂੰ ਬਹੁਤ ਸੋਹਣਾ ਲੱਗਿਆ ਤੁਹਾਡੇ ਸੂਟ ਦਾ ਫੈਬਰਿਕ ਵੀ ਬਹੁਤ ਅੱਛਾ ਲੱਗ ਰਿਹਾ ਸੀ, ਤੁਸੀਂ ਕਿੱਥੋਂ ਕੀਤੀ ਸੀ ਸ਼ੋਪਿੰਗ?
ਸ਼ੋਪਿੰਗ, ਸ਼ੋਪਿੰਗ ਤਾਂ ਮੈਂ ਸ਼ਹਿਰੋਂ ਹੀ ਕਰਦੀ ਹਾਂ ਸ਼ਹਿਰ ਹੈਗਾ ਨਾ ਕੀ ਕਹਿੰਦੇ ਨੇ ਗੁਰੂ ਬਾਜ਼ਾਰ ਨੀ ਹੈਗਾ ਜਿਹੜਾ
ਹਾਂਜੀ, ਹਾ
ਹਾਂ ਗੁਰੂ ਬਾਜ਼ਾਰ ਦੀ ਬੈਕ ਸਾਈਡ ਤੇ ਕੱਪੜੇ ਦੀਆਂ ਦੁਕਾਨਾਂ ਹੈਗੀਆਂ ਨੇ।
ਆਹੋ ਵੱਡਾ ਬਾਜ਼ਾਰ ਹੈ ਜਿੱਥੇ
ਹਾਂ, ਉੱਥੇ, ਉੱਥੇ ਨਾ ਇੱਕ ਬੜੀ ਵੱਡੀ ਇੱਕ ਸ਼ੋਅਰੂਮ ਹੈਗਾ ਵਾ,
ਅੱਛਾ-ਅੱਛਾ।
ਹਾਂ ਉਹਦਾ ਨਾਮ ਹੈਗਾ ਵੈ ਨਿੱਕੇ ਦੀ ਹੱਟੀ ਲਾ ਲੋ ਤੁਸੀਂ। ਹਾਂ, ਹਾਂ ਨਿੱਕੇ ਦੀ ਹੱਟੀ ਆ ਸ਼ਾਇਦ ਹਾਂ ਨਹੀਂ ਹੁਣ ਮੈਨੂੰ ਪੱਕਾ ਹੀ ਯਾਦ ਆ ਗਿਆ ਮੈਂ ਸ਼ਹਿਰ ਕਹਿਣ ਡਹੀ ਆ ਨਾ ਨਿ ਨਿੱਕੇ ਦੀ ਹੱਟੀ ਐ, ਤੇ ਉਹ ਸ਼ੋਅ ਰੂਮ ਬੜਾ ਵੱਡਾ ਵੱਡਾ ਹੈਗਾ ਵਾ ਤੇ ਉਹਦੇ ਵਿੱਚ ਇੱਕ ਤੋਂ ਇੱਕ ਵਰਾਇਟੀ ਹੈਗੀ ਐ। ਸੂਟਾਂ ਦੇ ਕੱਪੜਾ ਇੱਕ ਤੋਂ ਇੱਕ ਮਤਲਬ ਕਿ ਹਾਂ
ਤੇ ਬਹੁਤ ਸੋਹਣਾ ਲੱਗ ਰਿਹਾ ਸੀ ਫੈਬਰਿਕ ਵੀ ਅੱਛਾ ਲੱਗ ਰਿਹਾ ਸੀ ਕਿੰਨੇ ਦਾ ਸੀ ਸੂਟ ਉਹ
ਇਹ ਭੈਣ ਜੀ ਹੈਗਾ ਹੀ ਸੀਗਾ ਕੋਈ ਮਤਲਬ ਕਿ ਅੱਠ ਕੁ ਹਜ਼ਾਰ ਦਾ ਹੈ ਹੀ ਸੀ।
ਤੇ ਬਹੁਤ ਸੋਹਣਾ ਲੱਗ ਰਿਹਾ ਸੀ ਇੰਨਾ ਮਹਿੰਗਾ ਵੀ ਨੀ ਲੱਗ ਰਿਹਾ ਜਿੰਨਾ ਤੁਸੀਂ ਕਹਿ ਰਹੇ ਹੋ ਅੱਠ ਹਜ਼ਾਰ ਦਾ। ਮਤਲਬ ਅੱਛਾ ਲੱਗ ਰਿਹਾ ਸੀ ਜਿੱਦਾਂ ਅਸੀਂ ਪਾਰਟੀ ਵਿਅਰ ਵਗੈਰਾ ਵੀ ਕਿੱਥੇ ਪਾ ਸਕਦੇ ਹਾਂ। ਕੋਈ ਪਾਰਟੀ ਅਟੈਂਡ ਕਰਨੀ ਹੋਏ, ਮਤਲਬ ਐਵੇਂ ਵੀ ਨੀ ਚਝੜਕ ਭੜਕ ਵਾਲਾ ਵੀ ਨਹੀਂ ਸੀ ਜਿੱਦਾਂ ਨੋਰਮਲ ਸੀ ਸਿੰਪਲ ਸੋਵਰ ਹਾਂ ਸਿੰਪਲ ਸੋਵਰ ਸੀ। ਤੇ ਮੈਨੂੰ ਬਹੁਤ ਸੋਹਣਾ ਲੱਗਿਆ ਮੈਂ ਆ ਕੇ ਬੱਚਿਆਂ ਨੂੰ ਦੱਸਿਆ ਮੈਂ ਕਿਹਾ ਕਿ ਆਂਟੀ ਨੇ ਸੂਟ ਬਹੁਤ ਸੋਹਣਾ ਪਾਇਆ ਹੋਇਆ ਸੀ ਕਹਿੰਦੇ ਕੋਈ ਨੀ ਉਹਨਾਂ ਨੂੰ ਪੁੱਛ ਲੋੋ ਕਿੱਥੋਂ ਲਿਆ ਤੁਹਾਨੂੰ
ਹਾਂ-ਹਾਂ, ਨਹੀਂ ਮੈਂ ਉੱਥੇ ਸ਼ੋਪਿੰਗ ਕਰਦੀ ਆ ਉੱਥੇ ਨਿੱਕੇ ਦੀ ਹੱਟੀ ਤੇ ਮੈਂ ਹੋਰ ਕਿਤੇ ਦੁਕਾਨ ਤੇ ਚੜ੍ਹਦੀ ਨੀ
ਇੱਕ ਤਾਂ ਦੇਖੋ ਆਹ ਹੁੰਦਾ ਨਾ ਕਿ ਜਿੱਦਾਂ ਸੂਟ ਲੈ ਲਿਆ ਲੇਕਿਨ ਉਹਨੂੰ ਸਟਿਚ ਸਹੀ ਢੰਗ ਨਾਲ ਨਾ-ਨਾ ਕਰਾਓ ਤੇ ਸੂਟ ਦੀ ਨਾ, ਲੁੱਕ ਹੀ ਨਹੀਂ ਆਂਦੀ ਹੈਗੀ, ਸਾਰੀ ਨਾ ਸਟੀਿਚਿੰਗ ਜਾਨ ਪਾਂਦੀ ਹੈ। ਸੂਟ ਵਿੱਚ ਭੈਣਜੀ ਇਹ ਗੱਲ ਦੱਸਾਂ ਤੇ ਉਹ ਤੁਹਾਡੇ ਨਾ ਮਤਲਬ ਸੂਟ ਹਾਂ ਸੂਟ ਦਾ ਤੇ ਜਿਹੜੀ ਚੋਇਸ ਹੈਗੀ ਸੀ ਉਹ ਵਧੀਆ ਹੀ ਸੀ। ਲੇਕਿਨ ਉਸ ਤੋਂ ਬਾਅਦ ਜਿਹੜਾ ਸਟਿਚ ਹੋ ਕੇ ਤੁਸੀਂ ਪਾਇਆ ਹੋਇਆ ਸੀ ਨਾ। ਉਹ, ਸ ਡਿਜ਼ਾਇਨ ਵਗੈਰਾ, ਗਲੇ ਦਾ ਬਾਜੂ ਦਾ ਬੈਕ ਦਾ ਤੇ ਬਹੁਤ ਫਬ ਰਿਆ ਸੀ ਤੁਹਾਡੇ ਤੇ ਬਹੁਤ
ਅੱਛਾ, ਅ ਦਰਅਸਲ ਚੁਆਇਸ ਇਹਨਾਂ ਦੀ ਹੈ ਗਈ ਜੀ ਮੈਂ ਇਹਨਾਂ ਨੂੰ ਨਾਲ ਹੀ ਲੈ ਕੇ ਜਾਂਣੀ ਹਾਂ।
ਹਾਂ। ਤੇ ਥੱਲੇ ਮਤਲਬ ਅੱਜ-ਕੱਲ ਪੈ, ਅੱਛਾ-ਅੱਛਾ। ਹਾਂਜੀ-ਹਾਂਜੀ। ਤੇ ਥੱਲੇ ਜਿਵੇਂ ਪੈਂਟ ਵੀ ਅੱਜ-ਕੱਲ ਲੂਜ-ਲੂਜ ਚੱਲ ਰਹੀ ਹੈ ਟਾਈਟ ਨੀ ਚੱਲ ਰਹੀ ਨਾ। ਤੇ ਬਹੁ ਸੋਹਣੀ ਲੱਗ ਰਹੀ ਸੀ ਪੈਂਟ ਵੀ
ਹਾਂ-ਹਾਂ, ਤੇ ਮੈਂ ਸਟੀਿਚਿੰਗ ਵੀ ਉਹਦੇ ਕੋਲ ਕਰਾਨੀ ਆ ਨਾ ਸਪਨਾ ਵੀ ਉਹ ਹੈਗੀ ਹੈ ਤੇ ਬੁਟੀਕ
ਅੱਛਾ ਸਪਨਾ ਆਹ ਕਿੱਥੇ ਹੈਗੀ ਹੈ,
ਉਹਦੇ ਕੋਈ ਕਰਾਨੀ ਮੈਂ, ਹਾਂ, ਕਿਉਂਕਿ ਉਹ ਨਾ, ਆਪਣੇ ਹਿਸਾਬ ਨਾਲ ਨਾ ਆਪੇ ਹੀ ਉਹਨੂੰ ਬਸ ਦੱਸਦੋ ਕਿ ਮੈਂ ਮਤਲਬ ਕਿੱਥੇ ਪਾਣਾ ਸੂਟ ਉਹ ਫੇਰ ਉਸੇ ਹਿਸਾਬ ਨਾਲ ਹੀ ਸੀ ਦਿੰਦੀ ਹੈ, ਜੇ ਪਤਾ ਪਾਰਟੀ ਦਾ ਕਿਤੇ ਜਾਣਾ ਤੇ ਉਸ ਹਿਸਾਬ ਨਾਲ ਸੀ ਦੇ ਕਿ ਪਾਰਟੀ ਵੇਅਰ ਕਿਹੜਾ ਸੂਟ ਮਤਲਬ ਡਿਜ਼ਾਇਨ
ਅੱਛਾ-ਅੱਛਾ ਜਿੱਦਾਂ ਆਪਾਂ ਮਤਲਬ ਸ਼ਰਾਰੇ ਗਰਾਰੇ ਸਿਵਾਣੇ ਹੋਣ ਜਾ ਲਹਿੰਗੇ ਲੁੰਗੇ
ਤਾ ਜੇ ਅਸੀਂ ਕਵਾਗੇ, ਹਾਂ ਕਿਸੇ ਅੰਗੇਜ਼ਮੈਂਟ 'ਤੇ ਪਾਣਾ ਵੈਂ ਉਹ ਫਿਰ ਸ਼ਰਾਰੇ ਟਾਈਪ ਸੀ ਦੇਗੀਆ ਮਤਲਬ ਕਿ ਆਪਣੇ ਆਪ ਈ
ਹੁੰਦੀਆ ਮਤਲਬ ਜਿੱਦਾਂ ਆਪਾਂ ਕਈਏ ਤਾਂ ਉਹ ਉਸ ਹਿਸਾਬ ਨਾਲ ਸਿੱਲ ਦਿੰਦੀ ਐ ਓ
ਹਾਂ ਉਸ ਹਿਸਾਬ ਨਾਲ ਸਿੱਲ ਦਿੰਦੀ ਆ। ਹੂੰ ਬਾਕੀ ਇਹ ਹੈ ਕਿ ਸਵਾਈ ਵੀ ਆਪਣਾ ਠੀਕ ਲੈ ਲੈਂਦੀ
ਓਹ ਤੇ ਦੇਖੋ ਬੁਟੀਕ ਵਾਲੀਆਂ ਤੇ ਸਵਾਈ ਤੇ ਫੇਰ ਦੇਖੋ ਕੱਪੜੇ ਚ ਜਾਨ ਪੈਣੀ ਐ, ਉਹਨੂੰ ਉਹਨਾਂ ਨੇ ਤੇ
ਹਾਂ -ਹਾਂ ਜੇ ਅਸੀਂ ਅੱਠ ਹਜ਼ਾਰ ਵਾਲਾ ਸੂਟ ਲੈ ਰੇ ਆ, ਜੇ ਅਸ -ਸੀ, ਹਾਂ ਸਵਾਈ ਦੇ ਵੀ ਦੇਵਾਂਗੇ ਅੱਠ ਨੌ ਸੌ ਰੁਪਏ ਤਾਂ ਕੋਈ ਜ਼ਿਆਦਾ ਨੀ ਹੈਗਾ
ਚੁੰਬਦਾ ਨੀਂ ਹੈਗਾ
ਹਾਂ- ਹਾਂ। ਉਹੀ ਨਾ ਚੀਜ਼ ਉਹ ਫਿਰ ਬੰਦਾ ਸੋਹਣੀ ਲੱਗੇ
ਪਤਾ ਕੀ ਐ ਓਨਲਾਈਨ ਵੀ ਬੰਦਾ ਡਰੈਸਾਂ ਲੈ ਤੇ ਲੈਂਦਾ ਪਰ ਨਾ ਅ ਜਿਵੇਂ ਔਨਲਾਈਨ ਜਾਂ ਓਦਾਂ ਜਿੱਦਾਂ ਅਸਾ ਰੇਡੀਮੇਟ ਲੈ ਲਈਏ ਪਰ ਨਾ ਜਿਹੜੀ ਦਮ ਜਿਹੜਾ ਸਟਿਚ ਕਰਾ ਕੇ ਸੂਟ ਇਚ ਆਂਦਾ ਨਾ ਉਹ ਓਦਾਂ ਨੀ ਆਦਾ ਚੇ ਜਿੰਨਾ ਮਰਜ਼ੀ ਅਲਟਰ ਕਰਾਲੋ। ਤੁਸੀਂ, ਜਿਹੜੀ ਸੋਹਣੀ ਫਿਟਿੰਗ ਕਰਨਾਂ ਆਪਣੇ ਹੱਥਾਂ ਨਾਲ ਆਂਦੀ ਐ ਨਾ, ਉਹੀ ਆਦੀ ਐ।
ਹਾਂਜੀ- ਹਾਂਜੀ ਹਾਂ ਤਾਂਹੀ ਮੈਂ ਰੈਡੀਮੇਡ ਘੱਟ ਈ ਲੇਨੀ ਆ।
ਹਾਂ ਨਈ ਤੇ ਰੇਡੀਮੇਡ ਤੇ ਬੰਦਾ ਚਲੋ ਲੈ ਲੈਂਦਾ, ਸਾਈਜ਼ ਵੀ ਮਿਲ ਜਾਂਦਾ ਕੋਈ ਐਦਾਂ ਦੀ ਗੱਲ ਨੀ ਹੈਗੀ ਪਰ ਐਹ ਕਿ ਜਿਹੜੀ ਲੁੱਕ, ਹਾਂ ਫਿਟਿੰਗ ਉਹੀ ਜਿਹੀ ਨੀ ਆਦ
ਹਾਂ ਮੈਂ ਤੇ ਫੇਰ ਕੱਪੜਾ ਲੈ ਕੇ ਸੁਆਨੀ ਆ।
ਅੱਛਾ ਤੁਸੀਂ ਕਦੀਂ ਰੇਡੀਮੇਡ ਲੈਂਦੇ ਈ ਨੀ?
ਨਾ- ਨਾ ਮੈਂ ਬਣੇ ਬਣਾਏ ਸੂਟ ਘੱਟ ਈ ਮੈਨੂੰ ਯ ਕਰਨੀ ਆ, ਹਾਂ ਕੱਪੜਾ ਲੈ ਕੇ ਆਪਣਾ ਸੋਹਣਾ ਸਵਾ ਲਿਆ ਆਪਣੀ ਫਿਟਿੰਗ ਦਾ
ਜਦ ਲੈਂਥ ਦੀ ਦਿੱਕਤ ਆਂਦੀ, ਤੁਹਾਡੀ ਥੋੜੀ ਲੈਂਥ ਘੱਟ ਐ ਨਾ।
ਹਾਂ ਚਲੋ ਉਹ ਵੀ ਥੋੜਾ ਲੇ ਲੋ, ਹਾਂਜੀ-ਹਾਂਜੀ ਹਾਂ ਉਹ ਫਿਰ ਲੰਬਾਈ ਘੱਟ ਐਹ ਕਰ ਉਹ ਕਰ ਅ ਥੋੜਾਂ ਹਾਈਟ ਦਾ ਵੀ ਚੱਕਰ ਐ ਨਾ ਨਾਲੇ, ਮਤਲਬ ਕਿ ਕੱਦ ਭਾ ਕੱਦ ਕਾਠੀ ਤੁਹਾਂਨੂੰ ਪਤਾ ਈ ਆ ਮੇਰੀ
ਹਾਂ ਫੇਰ ਅੱਧਾ ਕੱਟ -ਟਿਆ ਜੇ ਉਹ ਜੇ ਸਾਰੀ ਫਿਰ ਉਹ ਲੁੱਕ 'ਤੇ ਖ਼ਤਮ ਹੋ ਜਾਂਦੀ ਐ ਸੂਟ ਦੀ
ਹਾਂਜੀ-ਹਾਂਜੀ ਹਾਂ ਇਹ ਐ ਹੁਣ ਕੱਪੜਾ ਬਚ ਜਾਵੇ ਤੇ ਉਹ ਵੀ ਮੈਨੂੰ ਵਾਪਿਸ ਕਰ ਦਿੰਦੀ ਐ। ਤੇ ਉਹਦੇ ਮੈਂ ਆਪਣਾ ਮਹਾਰਾਜ ਜੀ ਦੇ ਆਪਣਾ ਉਹ ਬਣਾ ਲੇਨੀ ਆ, ਚੋਲੇ ਚੂਲੇ ਬਣਾ ਲਈ ਦੇ ਆ।
ਅੱਛਾ- ਅੱਛਾ ਹਾਂਜੀ ਆਹ ਵਧੀਆ ਫਿਰ ਤਾਂ, ਹਾਂ ਤੁਹਾਡੀ ਲੈਂਥ ਘੱਟ ਐ ਨਾ, ਤੁਹਾਡੇ ਸੂਟ ਇਚੋਂ ਬਚ ਜਾਂਦਾ ਹੋਏਗਾ ਕੱ
ਹਾਂ, ਮਤਲਬ ਕਈ ਤੇ ਹੁੰਦੀਆਂ ਨਾ ਮਤਲਬ ਕਿ ਬੁਟੀਕ ਵਾਲੀਆਂ ਕੀ ਆਪਣਾ ਕੱਪੜਾ ਰੱਖ ਲੈਂਦੀਆਂ ਨੇ ਕਹਿੰਦੀਆਂ ਬਚਿਆ ਈ ਨੀ ਯੇਹ ਵੋ ਲੇਕਿਨ ਐਹ ਨਾ ਮੈਨੂੰ ਕੱਪੜਾ ਵੀ ਵਾਪਸ ਕਰ ਦਿੰਦੀ, ਇਹਨੂੰ ਪਤਾ ਐ ਮਹਾਰਾਜ ਜੀ ਹੈਗੇ ਨੇ ਇਹਨੇ ਮਤਲਬ ਕਿ ਠਾਕੁਰ ਜੀ ਵੀ ਰੱਖੇ ਹੋਏ ਐ, ਤੇ ਉਹ ਫਿਰ ਮੈਂ ਮਤਲਬ ਕਿ, ਉਹ ਸੀ ਵੀ ਦਿੰਦੀ ਐ ਮਤਲਬ ਕਿ ਨਾ ਠਾਕੁਰਾਂ ਦੇ ਨਾ ਜਿਵੇਂ
ਠਾਕੁਰ ਜੀ ਦੀ ਵੀ ਸੀਅ ਦਿੰਦੀ ਆ?
ਹਾਂ ਸਾਰੇ ਸੀ ਦਿੰਦੀ ਐ। ਹਾਂ, ਹਾਂ, ਹਾਂ ਉਹਦਾ ਕੰਮ ਹੀ ਇਹੀ ਆ। ਸਾ ਸਾਰਾ ਦਿਨ ਉਹਦਾ ਕੰਮ ਇਹੀ ਹੈਗਾ ਵਾ, ਕੁੜੀ ਹੀਗੀ ਨਾ ਉਹਦੀ ਜਵਾਨ ਘਰ ਸਾਂਭ ਲੈਂਦੀ ਆ।
ਹਾਂਜੀ।
ਤੇ ਉਹ ਸਾਰਾ ਦਿਨ ਸਵੇਰੇ ਹੀ ਆਪਣਾ ਖੋਲ ਲੈਂਦੀ ਐ ਤੇ ਰਾਤੀ ਮਤਲਬ ਦਸ ਵਜੇ ਤੱਕ ਵੀ ਉਹ ਲੱਗੀ ਰਹਿੰਦੀ ਐ।
ਹਾਂ ਮਿਹਨਤ ਕਰਦੀ ਐ ਨਾ ਮਿਹਨਤ ਕਰਦੀ ਆ ਪੂਰੀ
ਘਰ ਚ ਹੀ ਖੋਲਿਆ ਹੋਇਆ ਵੇ, ਲੇਕਿਨ ਇਹ ਏ ਕਿ ਆਪ ਆਪਣਾ ਜਿਹੜੀ ਉਹਨੇ ਡਿਊਟੀ ਦੇਣੀ ਨਾ ਪੂਰਾ ਦਿਨ ਉਹਨੇ ਲੱਗੀ ਰਹਿਣਾ ਵਾ, ਹਾਂ ਮਤਲਬ ਕਿ ਜਿਵੇਂ ਠਾਕੁਰ ਜੀ ਤੁਸੀਂ ਕਾ ਕਾਨਾ ਜੀ ਰੱਖੇ ਹੋਏ ਕ੍ਰਿਸ਼ਨ ਜੀ ਤੇ ਉਹਨਾਂ ਦੇ ਨਾ ਸਿਆਲੀ ਵੀ ਸੀ ਦਿੰਦੀ ਐ ਮਤਲਬ ਬਣਾ ਦਿੰਦੀ ਐ ਹ ਗਰਮ। ਕੱਪੜਿਆਂ ਦੇ ਵੀ ਸੀ ਦੇਗੀ ਤੇ ਵੈਸੇ ਜੇ ਤੁਸੀਂ ਓਨ-ਆਨ ਦੇ ਬਣਵਾਣੇ ਹੋਣਗੇ ਨਾ ਵੀ ਬਣਾ ਦੇਗੀ।
ਅੱਛਾ- ਅੱਛਾ ਆਹ ਵਧੀਆ ਫੇਰ ਤੇ।
ਹਾਂ ਤੇ ਫੇਰ ਪੈਸੇ ਵੀ ਜਾਇਜ਼ ਲੈਂਦੀ ਏ ਐ ਨੀ ਕਿ ਵੱਧ ਲੈਣੇ ਆ ਉਹਨੇ। ਹਾਂ ਨਾਲੇ ਨਾ ਟੈਮ ਸਿਰ ਦੇ ਵੀ ਦਿੰਦੀ ਐ।
ਅੱਛਾ ਨਹੀਂ ਤਾਂ ਕੋਈ ਹੁੰਦੀਆਂ ਨੇ ਅੱਛਾ- ਅੱਛਾ ਨਹੀਂ ਤੇ ਗੇੜੇ ਮਰਵਾਂਦੀਆਂ ਰਹਿਣ ਦੀਆਂ ਨੇ ਹੂਣਾ-
ਨਾ- ਨਾ ਫੇਰ ਹੁਣ ਫੋਨ ਕਰਨ ਦੀ ਨਹੀਂ ਲੋੜ ਪੈਂਦੀ ਮੈਨੂੰ। ਹੁਣ ਤੇ ਫੋਨ ਆਏ ਹੋਏ ਏ ਨਾ ਕਿ ਫੋਨ ਕਰ -ਕਰ ਕੇ ਮੈਂ ਬਾਰ-ਬਾਰ ਪੁੱ ਛਾਂ ਉਨੂੰ ਕਿ ਮੇਰਾ ਸੀ ਪੀਆ ਕੇ ਨਹੀਂ ਹਜੇ ਸੀਪੀਆ ਕੇ ਨਹੀਂ ਸੀ ਪੀਆ। ਉਨੇ ਮੈਨੂੰ ਇੱਕੋ ਦਿਨ ਦੱਸ ਦੇਣਾ ਬਸ ਫਾਈਨਲ, ਪੱਕਾ ਇੱਕੋ ਦਿਨ ਦੱਸ ਦੇਗੀ। ਕੀ ਇਹ ਵਾਰ ਨੂੰ ਤੁਆਨੂੰ ਇਹ ਕੱਪੜਾ ਮਿਲ ਜਾਏਗਾ ਤਿਆਰ ਹੋ ਕੇ।
ਮਤਲਬ ਰੁਲਾਉਂਦੀ ਨੀ ਹੈਗੀ ਕੱਪੜਾ, ਨਹੀਂ ਤੇ ਕਈਆਂ ਨੂੰ ਦੇਖ ਆ ਏ ਕਿ ਬੜਾ ਰੁਲਾਨ ਦੀਆਂ ਨੇ।
ਨਾ-ਨਾ ਮੈਨੂੰ ਫੋਨ ਕਰਨ ਦੀ ਲੋੜ ਹੀ ਨੀ ਪੈਂਦੀ, ਹੂੰ। ਉਦਾ ਆਪੇ ਹੀ ਫ਼ੋਨ ਆਂਦਾ ਮੇਰੇ ਕੋਲ, ਉਸੇ ਦਿਨ ਹੀ ਉਸੇ ਵਾਰ ਈ ਫ਼ੋਨ ਆਏਗਾ। ਹਾਂ ਭਾਵੇਂ ਦਿਨ ਥੋੜੇ ਜਿਆਦਾ ਲਾ ਲਏਗੀ ਮਤਲਬ ਤੇ ਉਹ ਫੇਰ ਤਾਂ ਹੀ ਕਹਿੰਦੀ, ਕਹਿੰਦੀ ਮੈਨੂੰ ਨਾ ਥੋੜਾ ਟਾਈਮ ਨਾ ਪੇਲੈ ਦਿਆ ਕਰੋ ਕਿਉਂਕਿ ਰਸ਼ ਹੁੰਦਾ ਨਾ ਉਹਦੇ ਕੋਲ, ਬੋਤ ਜਣੀਆਂ ਸਵਾਂਦੀਆਂ ਏ। ਹਾਂ ਉਦੇ ਕੋਲੋਂ ਇੱਕ ਜਾਣਾ ਥੋੜੀ ਬੋਤ ਜਨੇ ਉਹਦੇ ਕੋਲ ਕੱਪੜੇ ਸਵਾਂਦੇ ਆ ਤੇ ਤਾਂ ਈ ਕੇਨੀ ਮਨੂੰ ਥੋੜੇ ਦਿਨ ਨਾ ਪੈਲੇ ਦਿਆ ਕਰੋ, ਜੋ ਕੋਈ ਸਵਾਣਾ ਕਰਨਾ ਹੋਏਗਾ ਨਾ।
ਮੈਂ ਕਿਹਾ ਚਲੋ ਪੁੱਛਣੀ ਆ ਭੈਣ ਜੀ ਕੋਲੋਂ ਬਈ ਕਿੱਥੋਂ ਸਵਾਂਦੇ ਐ। ਤੇ ਐਡਰੈਸ ਲੈ ਕੇ ਮੈਂ ਵੀ ਦੇ ਕੇ ਆਨੀ ਆ ਉਨੂੰ, ਤੇ ਤੁਸੀਂ ਫੇਰ ਐ ਕਰੋ ਕੀ ਮੈਨੂੰ ਤੁਸੀਂ ਉਦਾ ਐਡਰੈਸ ਤੇ ਫੋਨ ਨੰਬਰ ਮੈਨੂੰ ਵਟਸੈਪ ਪਾ ਦਿੰਦੇ ਓ।
ਨਹੀਂ ਤਾਂ ਤੁਹੀ ਏਦਾਂ ਕਰਨਾ ਨਾ ਤੁਹੀ ਆ ਜਾਣਾ ਇਸੇ ਬਹਾਨੇ ਆਓਗੇ ਕਿੰਨਾ ਟਾਈਮ ਹੋ ਗਿਆ ਤੁਹੀਂ ਆਏ ਵੀ ਨੀ ਘਰ। ਤੇ ਮੈਂ ਤੁਹਾਡੇ ਨਾਲ ਈ ਚੱਲਾਂਗੀ।
ਚਲੋ ਫੇਰ ਏਦਾਂ ਵੀ ਠੀਕ ਹੈ, ਹਾਂ ਵਧੀਆ ਸਭ ਤੋਂ ਸਗੋਂ।
ਸਹੀ ਗੱਲ ਏ, ਤੇ ਨਾਲੇ ਨਾ ਜਦੋਂ ਤੁਹੀਂ ਆਓਗੇ ਨਾ ਐਤਵਾਰ ਆਉਣਾ ਐਤਵਾਰ ਮੇਰੀ ਛੁੱਟੀ
ਅੱਛ ਐਤਵਾਰ ਆਵਾਂ।
ਹਾਂ ਨਾਲੇ ਤੇ, ਹਾਂ ਸੂਟ ਤੋਂ ਹੀ ਲੈ ਲਿਆ ਕਿ ਹਜੇ ਲੈਣਾ ਵਾ।
ਨਹੀਂ ਸੂਟ ਮੈਂ ਕਿਹਾ ਤੁਆਡੇ ਨਾਲ ਉੱਥੋਂ ਈ ਲੈਣ ਲਾਂਗੀ ਜਿ-
ਹਾਂ ਨਾਲੇ ਤੇ ਓਥੋਂ ਸੂਟ ਲੈ ਗੇ ਨਾ ਤੇ ਆਪਣਾ ਉੱਧ ਉੱਧਰ ਈ ਸੀਨੇ ਵੀ ਦੇ ਆਵਾਂਗੇ।
ਤੁਆਡੇ ਨਾਲ ਈ
ਹੈਨਾ ਆ ਨਾਲੇ ਥੋੜਾ ਘੁੰਮ ਫਿਰ ਵੀ ਆਵਾਂਗੇ।
ਆਹੋ ਕੋਈ ਨੀ ਆਵਾਂਗੀ ਫਿਰ ਇਸੀ ਬਹਾਨੇ ਰਲ ਮਿਲ ਕੇ ਚਾ ਪਾਣੀ ਵੀ ਪੀ ਲਾਂਗੇ ਕੱਠੇ ਬੈ ਕੇ, ਹਾਂਜੀ।
ਹਾਂ-ਹਾਂ।
ਚਲੋ ਕੋਈ ਨੀ ਫੇਰ ਮਿਲਣੇ ਆ ਐ